ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ? ਹਾਂਜੀ ਠੀਕ ਠੀਕ। ਬਸ ਚਾਹ ਪੀਂਦੇ ਪਏ ਸੀ।
ਅੱਛਾ, ਅੱਛਾ ਠੀਕ ਐ ਮੈਂ ਵੀ ਬਸ ਹੁਣੇ ਕਿਚਨ ਚ ਆਈ ਸੀਗੀ ਤੇ ਸ਼ਾਮ ਮੈਂ ਕਿਹਾ ਚਲੋ ਕਰੀਏ ਤਿਆਰੀ ਹੁਣ
ਹੋਰ ਤੁਸੀਂ ਕੀ ਕਰਦੇ ਪਏ ਸੀਂ?
ਬਸ ਮੈਂ ਵੀ ਕਿਚਨ ਚ ਲੱਗੀ ਹੋਈ ਸੀਗੀ ਹੁਣੇ ਕਿਚਨ ਚ ਆਏ ਸੀਗੇ ਮੈਂ ਕਿਹਾ ਸ਼ਾਮ ਦੀ ਸਬਜ਼ੀ ਭਾਜੀ ਦਾ ਦੇਖੀਏ ਕੀ ਬਣਾਉਣਾ।
ਅੱਛਾ ਹਾਂ ਬਸ। ਬਸ ਸਾਡੀ ਵੀ ਹੁਨੇ ਚਾਹ ਬਸ ਇਹ ਗਲਾਸ ਰੱਖ ਈ ਤੇ ਉਹ ਆ ਗਈ ਸੀ ਮੇੜ ਸਾਡੀ ਤੋਂ, ਮਾਂਜ ਗਈ ਏ ਫਟਫਟ ਤੇ ਮੈਂ ਕਿਹਾ ਚਲੋ ਹੁਣ ਰਾਤ ਦੀ ਸੋਚਦੇ ਹਾਂ ਕੁਛ
ਓਕੇ ਓਕੇ ਸਹੀ ਐ।
ਹਾਂਜੀ,
ਅੱਜ ਤੇ ਠੀਕ ਸੀਗਾ ਥੋੜਾ ਜਾ ਵੈਦਰ ਫਿਰ ਵੀ ਨਾ ਬਾਹਰ ਨਿਕਲਣ ਜੋਗਾ ਸੀਗਾ। ਤੇ ਬਸ ਦੋ ਵਾਰੀ ਮਾਰਕੀਟ ਦੇ ਕੰਮ ਹੋ ਗਏ ਕਰਨ ਹਾਂਜੀ ਬਸ ਇੱਦਾਂ ਹੀ ਫਿਰ ਬਾਅਦ ਵਿੱਚ ਅੱਜ ਸਵੇਰੇ ਆਲੂ ਵਾਲੇ ਪਰੌਠਿਆਂ ਦਾ ਕੰਮ ਸੀਗਾ ਉਹਨੂੰ ਗਿਆਰਾਂ ਸਾਢੇ ਗਿਆਰਾਂ ਵੱਜ ਗਏ।
ਅੱਛਾ,
ਤੇ ਉਹੀ ਕਰਦਿਆਂ ਕਰਦਿਆਂ। ਹਾਂਜੀ ਸੰਡੇ ਨੂੰ ਤਾਂ ਤੁਹਾਨੂੰ ਪਤਾ ਵੈਸੇ ਆਪ ਦਾ ਵੀ ਸਬਜ਼ੀ ਸੂਜੀ ਨਾਲ ਖਾਣ ਨੂੰ ਦਿਲ ਹੀ ਨਹੀਂ ਕਰਦਾ ਹੈਗਾ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਤਿਆਰੀ ਕਰ ਲਈ ਸੀਗੀ ਸਾਰੀ।
ਜਾਂ ਆਲੂ ਵਾਲੇ ਪਰੌਂਠੇ ਜਾਂ ਛੋਲੇ ਪੂੜੀਆਂ।
ਬਸ, ਬਸ ਹਾਂਜੀ।
ਹਾਂਜੀ।
ਸਰਦੀਆਂ ਨੂੰ ਤਾਂ ਆਲੂ ਵਾਲੀ ਵੀ ਨੀ ਅੱਛੀ ਲੱਗਦੀ ਓਦੋਂ ਤੋਂ ਮੂਲੀ ਹੋਏ ਗੋਭੀ ਹੋਏ।
ਹਾਂਜੀ ਫਿਰ ਸਰਦੀ ਚ ਫਿਰ ਉਹੀ ਚੱਲਣੀ ਐ।
ਹਾਂਜੀ।
ਹਾਂ, ਬਸ ਸਾਡੇ ਵੀ ਅਜ ਸਵੇਰੇ ਬਾਰਿਸ਼ ਹੋਈ ਹੈ ਸਾਢੇ ਪੰਜ ਵਜੇ ਅਤੇ ਹਾਂਜੀ ਬਸ ਇੱਕ ਧੁੱਪ ਨਹੀਂ ਚੜ੍ਹੀ ਥੋੜ੍ਹੀ ਬਹੁਤੀ ਚੜੀਏ ਲੇਕਿਨ ਬਹੁਤ ਅ ਸੀਂ ਗੁੰਮ ਬੜਾ ਪਿਆਦਾ ਸੀ ਉਹਦੇ ਵਿੱਚ
ਅੱਛਾ ਠੀਕ ਹੈ ਤਾਂ ਤਾਈਉ ਸਾਡੇ ਇੱਧਰ ਥੋੜ੍ਹਾ ਜਿਹਾ ਮੌਸਮ ਠੀਕ ਸੀਗਾ। ਹਾਂ ਕਿਤੇ ਨਾ ਕਿਤੇ ਬਾਰਿਸ਼ ਹੋ ਜਾਵੇ ਨਾ। ਫੇਿਰ ਫਰਕ ਪੈ ਜਾਂਦਾ ਹੈ ਸਾਰੇ ਪਾਸੇ।
ਹਾਂ ਰਾਤੀ ਰਾਤੀ ਵੀ ਬਣਿਆ ਸੀ ਰਾਤੀ ਆਇਆ ਨਹੀਂ। ਹੁਣ ਸਵੇਰੇ ਵਰਿਆਵੇ ਨਾਲੇ ਸਾਡੇ ਇੱਧਰ ਅੱਜ ਰ ਗੁਰਪੁਰਬ ਸੀ ਨਾ ਛੇਵੀ ਪਾਤਸ਼ਾਹਹੀ ਜੀ ਦਾ ਮਨਾਇਆ ਅੱਜ ਮਨਾਇਆ ਸੀ।
ਜੀ, ਜੀ, ਜੀ।
ਅਤੇ ਉੱਧਰ ਗਏ ਸੀ ਗਰਮੀ ਬਹੁਤ ਸੀ।
ਹਾਂ ਗਰਮੀ ਤੇ ਸਾਰੇ ਪਾਸੇ ਹਾਲ ਇਹੀ ਆ।
ਹਾਂ ਸੰਗਤ ਏਨੀ ਨਜ਼ਰ ਨਹੀਂ ਆਈ ਹਾਂ। ਫਿਰ ਵੀ ਲੋਕ ਕਾਫੀ ਸੰਗਤ ਆਈ ਦੀ ਸੀ ਮੱਥਾ ਟੇਕਣ।
ਜੀ, ਜੀ ਬਿਲਕੁਲ, ਬਿਲਕੁਲ।
ਅਤੇ ਇੱਕ ਤੇ ਉਹ ਸਾਡੇ ਉੱਧਰ ਨਹਿਰ ਚੱਲਦੀ ਹੈ ਨਾ ਨਹਿਰ ਦੇ ਵਿੱਚ ਵੀ ਲੋਕੀ ਬੜੇ ਆ ਗਏ ਨਹਾਉਣ ਬੱਚਿਆਂ ਨੂੰ ਲੈ ਕੇ ਇੰਜੋਆਏਮੈਂਟ ਹੋ ਜਾਂਦੀ ਹੈ ਨਾਲ ਹੀ ਗੁਰਦੁਆਰੇ ਦੇ ਨਾਲ ਹੀ ਨਹਿਰ ਏ।
ਜੀ, ਜੀ ਬਿਲਕੁਲ।
ਹੋਰ ਸੁਣਾਓ ਚਾਹ ਪੀ ਲਓ?
ਹਾਂਜੀ ਬਸ ਥੈਂਕ ਜੂ ਹੁਣੀ ਅਸੀਂ ਵੀ ਬੱਚਿਆਂ ਨੇ ਸੈਂਡਵਿਚ ਬਣਾਏ ਸੀਗੇ। ਸੁਬਾਹ ਦੇ ਆਲੂ ਪਏ ਹੋਏ ਸੀਗੇ ਥੋੜੇ ਜਿਹੇ ਬਚ ਗਏ ਸੀਗੇ ਤੇ ਉਹ ਕਹਿੰਦੇ ਚਲੋ ਸੈਂਡਵਿਚ ਬਣਾਉਦੇ ਆ ਤ ਫਿਰ ਬੱਚੇ ਦੋਵੇਂ ਲੱਗੇਏ ਸੈਂਡਵਿਚ ਬਣਾਉਣ ਤੇ ਬਸ ਹੁਣ ਮੈਂ ਵੀ ਉੱਠੀ ਆ ਚਾਹ ਪਾਣੀ ਪੀ ਕੇ ਅਤੇ ਹੁਣ ਮੈਂ ਕਿਹਾ ਸਬਜ਼ੀ ਪਹਿਲਾਂ ਕਿਚਨ ਸਾਫ਼ ਕਰਾਂ। ਬੱਚੇ ਜਦੋਂ ਕਿਚਨ ਚ ਲੱਗ ਜਾਂਦੇ ਫਿਰ ਖਿਲਾਰਾ ਦੁਗਣਾ ਪਾਉਂਦੇ।
ਹਾਂਜੀ ਬਹੁਤ ਖਲੇਰਾ ਪਾਉਂਦੇ, ਭਾਂਡੇ ਬੜੇ ਜੂਠੇ ਕਰਦੇ ਨੇ ਪਹਿਲੇ ਤਾਂ।
ਫੇਰ ਜਿਹੜੀ ਚੀਜ਼ ਜਿੱਦਾਂ ਛੱਡੀ ਉਹਨਾਂ ਨੇ ਐਸ ਦੀ ਇਜ਼ ਕੀ ਓਦਾ ਛੱਡ ਕੇ ਤੇ ਬਸ ਆਪਣਾ ਖਾਣ ਦਏ ਆ।
ਹਾਂਜੀ।
ਹੁੰਦਾ ਨਾਲ ਨਾਲ ਸੰਭਾਲ ਲਈਏ ਖਿਲਾਰਾ।
ਹਾਂ ਖਲੇਰਾ ਨਾਲ ਨਾਲ ਸਾਂਭੀ ਜਾਉ ਤਾਂ ਬਸ ਹੋ ਜਾਂਦਾ।
ਹਾਂ
ਹੋਰ ਦੱਸੋ?
ਸਾਨੂੰ ਫੇਿਰ ਹੁੰਦਾ ਚੱਲ ਆਪਣੀ ਜੋਗ੍ਹਾ ਬਣਾ ਲੈਣੀ ਇੰਨਾ ਹੀ ਬਹੁਤ ਹੈ ਖਿਲਾਰਾ ਤੇ ਚੱਲ ਇਹਨਾਂ ਨੇ ਕੀ ਸਾਂਭਣਾ
ਆਹ ਮੇਰੀ ਬੇਟੀ ਵੀ ਖੁਦ ਹੀ ਕਰ ਲੈਂਦੀ ਆਪੇ ਸਾਰਾ ਹੀ ਕੰਮ ਵੇਸੇ
ਅੱਛਾ, ਅੱਛਾ ਨਹੀਂ, ਨਹੀਂ ਮੇਰੀ ਬੇਟੀ ਤੇ ਮੂਡ ਤੇ ਆ ਜੇ ਇਹ ਮੂਡ ਹੈਗਾ ਆ ਫੇਰ ਤਾਂ ਭਵਾਂ ਉਹ ਕੀ ਲਿਆਓ ਅੱਜ ਮੈਂ ਸਬਜ਼ੀ ਬਣਾਉਦੀ ਹਾਂ ਤੁਸੀਂ ਮੈਨੂੰ ਬਸ ਮਸਾਲਾ ਤਿਆਰ ਕਰ ਦਿਉ।
ਹਾਂ ਨਹੀਂ, ਨਹੀਂ ਉਹ ਕਰ ਲੈਂਦੀ ਸਵੇਰ ਦਾ ਵੀ ਸਾਰਾ ਆਪਣਾ ਡਸਟਿੰਗ ਵਗੈਰਾ ਸਭ ਕੁਛ ਕਰ ਲੈਂਦੀ।
ਐਕਚੁਲੀ ਹੁਣ ਨਾ ਬੱਚਿਆਂ ਦੀ ਕੀ ਮੈਂਟੈਲਿਟੀ ਹੈ ਜਦੋਂ ਸਾਨੂੰ ਆ ਗਏ ਸਾਨੂੰ ਮੰਮੀ ਨੇ ਲਗਾ ਦੇਣਾ ਕੰਮ ਤੇ
ਉਹ ਬੱਚਿਆਂ ਦੀ ਮਟ ਮੈਂਟੈਲਿਟੀ ਹੋ ਗਈ ਐ। ਜੇ ਸਾਨੂੰ ਆ ਗਿਆ ਪਤਾ ਨੀ ਇਹਨਾਂ ਨੇ ਸਾਰਾ ਕੰਮ ਸਾਡੇ ਤੋਂ ਕਰਵਾਉਣਾ ਖਰੇ।
ਕਹਿੰਦੀ ਨਹੀਂ ਐ ਖੁਦ ਹੀ ਕਰ ਲੈਂਦੀ ਐ, ਥੋੜ੍ਹਾ ਮਤਲਬ ਕਿਸੇ ਨੂੰ ਕਹਿੰਦੀ ਵੀ ਨਹੀਂ ਆਪੇ ਹੀ ਕਰ ਲੈਂਦੀ ਬਿਨਾਂ ਆਖੇ।
ਹਾਂ ਹਾਂ ਹਾਂ ਉਹੀ ਨਾ ਬੱਚੇ ਦੀ ਆਪਣੀ ਆਪਣੀ ਸੋਚ ਐ।
ਹਾਂ।
ਬਾਕੀ ਜਿੱਦਾਂ ਇਹਨਾਂ ਨੂੰ ਸਹੀ ਲੱਗਦਾ ਫਿਰ ਮਨ ਸੋਚੀ ਦਾ ਚਲੋ ਅੱਗੇ ਜਾ ਕੇ ਇਹਨਾਂ ਨੇ ਖੁਦ ਕਰਨਾ ਹੀ ਆ। ਫਿਰ ਕਿਹੜਾ ਇਹਨਾਂ ਨੂੰ ਕਿਸੇ ਨੇ ਕਹਿਣਾ ਬੈਠ ਜਾ। ਕੋਈ ਨੀ ਮੈਂ ਕਰ ਦਿੰਨੀ ਆ।
ਹਾਂ, ਬਸ ਇਸ ਤਰ੍ਹਾਂ ਹੀ ਇਹ ਚੱਲਦਾ ਪਿਆ ਸਭ ਕੁਛ ਜੇ ਕੁਛ ਕਰਨਗੇ ਤੇ
ਜਿੰਨਾ ਮਰਜ਼ੀ ਜ਼ਮਾਨਾ ਨਾ ਮੋਡਰਨ ਹੋ ਜੇ ਪਰ ਫਿਰ ਵੀ ਜੋ ਇੱਕ ਸੋਚ ਬਣੀ ਹੋਈ ਏ ਨਾ
ਪਤਾ ਕਿਉਂ ਜੋ ਜੇ ਕੁਛ ਕਰਨਗੇ ਤਾਂ ਆਪਣੇ ਬੱਚਿਆਂ ਨੂੰ ਕੁਛ ਖੁਆ ਕੇ ਬਣਾ ਕੇ ਕੇ ਦੇ ਸਕਦੇ ਆ ਨਹੀਂ ਤੇ ਉਹ ਉਹਨਾਂ ਨੇ ਰੈਡੀਮੇਡ ਹੀ ਮੰਗਵਾਉਣਾ, ਔਨਲਾਈਨ ਮੰਗਵਾ ਲਿਆ ਪੀਜੇ, ਬਰਗਰ ਹੀ ਖਾਣੇ ਉਹਨਾਂ ਨੇ ਹੋਰ ਕਰਨਾ ਕੀ ਆ।
ਜੀ-ਜੀ। ਨਹੀ ਠੀਕ ਐ ਹੱਥ ਦੀ ਖਾਣਾ ਵੀ ਬਣਾਉਣਾ ਜ਼ਰੂਰੀ ਆ ਉਹਦਾ ਮ ਤਲਬ ਇਹ ਨੀ ਮਤਲਬ ਬਿਲਕੁਲ ਹੀ ਨੀ ਆਣਾ ਆਣਾ ਚਾਹੀਦਾ ਐ ਬੱਚਿਆਂ ਨੂੰ ਬਣਾਉਣਾ, ਜਦੋਂ ਬਾਕੀ ਜਿੰਮੇਵਾਰੀਆਂ ਪੈਂਦੀਆਂ ਫਿਰ ਸਮਝ ਜਾਂਦੇ ਹੁੰਦੇ ਬੱਚੇ ਆਪੇ।
ਕਈ ਐਸੇ ਬੱਚੇ ਹੁੰਦੇ ਆ ਨਾ ਬਈ ਬਣਾਣਾ ਆਦਾ ਵੀ ਹੋਏਗਾ ਨਾ
ਨਹੀਂ ਬਣਾਣਾ ਓਹੀ-ਉਹੀ ਮੈਂ ਤੁਹਾਨੂੰ ਦੱਸਿਆ ਨਾ। ਵੀ ਬੱਚੇ ਦੀ ਸੋਚ ਬਣ ਜਾਂਦੀ ਐ ਵੀ ਸਾਨੂੰ ਆਉਂਦਾ ਬਟ ਨਹੀਂ ਅਸੀਂ ਬਣਾਣਾ।
ਬਣਾਣਾ ਨੀ ਜੇ ਬਣਾ ਲਿਆ ਤਾ ਫਿਰ ਅਸੀ ਫਸ ਜਾਵਾਂਗੇ ਵਾਰ- ਵਾਰ। ਬਣਾਣਾ ਪਏਗਾ ਥੋੜੀ ਗਲਤ ਗੱਲ ਹੋ ਜਾਂਦੀ ਏ ਬਣਾਉਣਾ ਆਉਂਦਾ ਤੇ ਬਣਾਓ, ਖਿਲਾਓ ਆਪੇ ਵੀ ਖਾਓ, ਦੂਸਰਿਆਂ ਨੂੰ ਵੀ ਖਿਲਾਓ।
ਖਿਲਾਓ, ਹਾਂਜੀ ਬਿਲਕੁਲ-ਬਿਲਕੁਲ। ਮੈਂ ਤਾਂ ਉਹੀ ਕਹਿੰਦਾ ਹੁੰਦੀ ਮੈਂ ਕਿ ਤੁਸੀਂ ਇੱਥੋਂ ਸਿੱਖ ਕੇ ਜਾਂਦੇ ਪਰ ਸਾਨੂੰ ਸੁੱਖ ਨੀ ਦੇਣਾ। ਤੁਸੀ ਗਾਏ ਗੇ ਸੱਸਾਂ ਨੂੰ ਹੀ ਦਿਓਗੇ ਸੁੱਖ। ਉਹ ਵੀ ਪਤਾ ਨੀ ਉਹਨਾਂ ਨੇ ਦੇਣਾ ਆ ਕਿ ਤੁਹਾਨੂੰ ਤੁਸੀ ਦੇਣਾ ਇਹ ਵੀ ਨੀ ਪਤਾ।
ਚਲੋ ਕੋਈ ਨੀ ਚੱਲਦਾ ਕੰਮ ਸਾਰਾ ਇਸ ਤਰ੍ਹਾ।
ਹਾਂਜੀ-ਹਾਂਜੀ
ਹੋਰ ਕੀ ਸ਼ੋਪਿੰਗ ਕੀਤੀ ਅੱਜ।
ਹਾਂਜੀ
ਮੈਂ ਕਿਹਾ ਕੀ ਸ਼ੋਪਿੰਗ ਕੀਤੀ ਅੱਜ।
ਸ਼ੋਪਿੰਗ ਉ ਅਤੇ ਕੁਛ ਨਹੀਂ ਬਸ ਇੱਦਾ ਹੀ ਘਰ ਦਾ ਹੀ ਗਰੋਸਰੀ ਵਗੈਰਾ ਦਾ ਹੀ ਸੀਗਾ।
ਅੱਛਾ
ਹਾਂਜੀ
ਆਹ ਅਸੀਂ ਕੱਲ੍ਹ ਗਏ ਸੀ। ਅਸੀਂ ਕੱਲ੍ਹ ਗਏ ਸੀ ਸ਼ੋਪਿੰਗ ਕਰਨ।
ਅੱਛਾ ਜੀ।
ਹਾਂ ਬਸ ਇੱਥੇ ਮੌਲ ਚ ਥੋੜੀ ਔਫਰ ਲੱਗੀ ਸੀ। ਕੱਪੜਿਆਂ ਦੀ, ਬਸ ਉਹ ਦੋ ਤਿੰਨ ਬੇਟੀ ਨੇ ਕੁੜਤੀਆਂ ਲਈਆ ਆਪਣੇ ਆਪਣੀ ਜੋਗੀ, ਆਪਣੀ ਭਾਬੀ ਵਾਸਤੇ। ਬਸ ਫਿਰ ਖਾਣ ਪੀਣ ਦਾ ਸਮਾਨ ਲਿਆ। ਮੈਗੀ, ਪਾਸਤਾ, ਬਿਸਕਿਟ।
ਬਸ ਆਹੀ ਕਿਚਨ ਦਾ ਹੀ ਜਾਦਾ ਹੋ ਜਾਂਦਾ ਆ, ਮੈਂ ਵੀ ਐਕਚੁਲੀ ਨਾ ਦੇਖ ਰਹੀ ਸੀ ਸੂਟ ਬਟ ਮੈਨੂੰ ਨਾ ਓਹੀ ਰੈਡੀਮੇਡ ਚ ਜਿਹੜੇ ਹੁਣ ਸਲਵਾਰਾ ਆਈਆ ਹੋਈਆ ਅਫਗਾਨੀ ਸਲਵਾਰਾ ਔਰ ਪਹੁੰਚੂ ਜਿਹੜਾ ਵੱਡਾ ਪਹੁੰਚੇ ਵਾਲਾ ਹੁੰਦਾ ਆ ਫਰਸ਼ੀ-ਫਰਸ਼ੀ ਪਹੁੰਚਾ।
ਹਾਂ
ਹਾਂ ਉਹੀ ਚੀਜ਼ਾ ਸੀ ਮਤਲਬ ਮੈਨੂੰ ਨਾ ਕੋਟਨ ਚ ਇਹ ਹੁੰਦਾ ਆ ਵੀ ਇੱਕ ਦੋ ਵਾਰੀ ਪੈਂਦਾ ਬਾਦ ਵਿੱਚ ਉਹਦੀ ਗਰੇੇਸ ਨਹੀਂ ਰਹਿੰਦੀ ਸੂਟ ਦੀ।
ਹਾਂ ਫਿਰ ਉਹ ਫਿਨਸ਼ਿੰਗ ਖ਼ਰਾਬ ਹੋ ਜਾਂਦੀ ਹੈ ਕੋਟਨ ਦੇ ਕੱਪੜਿਆਂ ਦੀ ਜਾਦਾ ਨੀ ਹੁੰਦਾ।
ਅਤੇ ਉਹ ਫਿਰ ਮੇਰਾ ਇੰਨਾ ਮਤਲ ਇੰਨੀ ਹਿੰਮਤ ਨੀ ਹੁੰਦੀ ਮੈਂ ਪੈਸੇ ਲਾ ਕੇ ਉਹਨਾਂ ਚੀਜ਼ਾਂ ਤੇ ਤੇ ਫੇਰ ਮੈਂ ਕਰਾਂ ਖਰਾਬੀ। ਫ ਮੈਂ ਉਓਹੀ ਕੱਪੜਾ ਮਤਲਬ ਮੈਨੂੰ ਹੁੰਦਾ ਚਨਉਣ ਦਾ ਕੱਪੜਾ ਹੁੰਦਾ ਨਾ ਇੱਕ। ਜਿਹੜਾ ਗਰਮੀ ਸਰਦੀ ਪੈ ਜਾਂਦਾ ਹੈ ਆ।
ਹਾਂ ਉਹ ਖਰਾਬ
ਦੋਨਾਂ ਮੌਸਮ ਆਹ ਮੌਸਮ ਚ ਵੀ ਕੋਟਨ ਨਾਲੋਂ ਮਤਲਬ ਕੱਪੜਾ ਅੱਛਾ ਰਹਿੰਦਾ ਇੱਕ ਮੈਨੂੰ ਯਾਦ ਨਾਮ ਨੀ ਪੂਰਾ ਉਪਰ ਆ ਰਿਹਾ ਕਿ ਨੋਨ ਹੁੰਦਾ ਕਿ ਕੀ ਹੁੰਦਾ ਹੈ।
ਅੱਛੀ ਨੋਨ ਕਾਟਨ ਵੀ ਹੁੰਦੀ ਐ ਸਿਲਕ ਵੀ ਹੁੰਦੀ ਇੱਕ ਹਾਂਜੀ ਹਾਂਜੀ ਹਾਂਜੀ ਗ੍ਰੇਸ ਕੋਟਨ ਵੀ ਅੱਛਾ
ਹਾਂਜੀ ਗ੍ਰੇਸ ਕੋਟਨ ਹੁੰਦੀ ਗ੍ਰੇਸ ਕੋਟਨ ਵੀ ਹਜੇ ਨੀ। ਥੋੜ੍ਹਾ ਜਿਹਾ ਮਤਲਬ ਸਕਿੰਨ ਨੂੰ ਚੰਬੜ ਜਾਂਦੀ ਐ।
ਨਹੀਂ ਨਹੀਂ, ਓ ਸਗੋਂ ਮੈਨੂੰ ਉਹ ਅੱਛੀ ਲੱਗਦੀ ਐ ਠੰਡੀ ਹੁੰਦੀ ਜੀ ਓ।
ਹਾਂਜੀ,
ਉਹ ਤਾਂ ਠੰਡੀ ਮਿਹਨਤ ਬੜੀ ਅੱਛੀ ਲੱਗਦੀ ਐ ਬ ਜ਼ਿਆਦਾ ਗਰਮੀ 'ਚ ਨਾ ਜ਼ਿਆਦਾ ਉਸ ਸਿਲਕੀ ਕੱਪੜੇ ਨਹੀਂ ਪਾ ਸਕਦੀ ਲਾਈਨਿੰਗ ਵਾਲਾ ਕੱਪੜਾ ਵੀ ਮੈਨੂੰ ਬੜਾ ਉਹ ਹਾਂ,
ਤੇ ਇੱਕ ਹੋਰ ਨਾਮ ਨਹੀਂ ਮੈਨੂੰ ਉਹਦਾ ਮਤਲਬ ਮੂੰਹ 'ਤੇ ਨਹੀਂ ਚੜ੍ਹ ਰਿਹਾ ਹੈਗਾ ਗ੍ਰੇਸ ਕੋਟਨ ਯਾਰ ਇੱਕ ਹੋਰ ਕੋਟਨ ਹੁੰਦੀ ਆ ਮੈ ਨਾਮੀ ਚਲੋ ਕੋਈ ਨੀ ਬਾਅਦ ਜਦੋਂ ਯਾਦ ਉਹ ਵੀ ਬਹੁਤ ਅੱਛੀ ਹੁੰਦੀ ਐ ਮਸਲੀਨ ਰਾਈਟ ਮਸਲੀਨ ਕੋਟਨ ਹਾਂਜੀ। ਉਹ ਵੀ ਬਹੁਤ ਅੱਛੀ ਕੋਟਨ
ਅੱਛਾ ਅੱਛਾ,
ਹਾਂਜੀ,
ਹੋਰ ਸੁਣਾਓ?
ਤੇ ਫੈਬਰਿਕ ਇੰਨੇ ਹੋ ਗਏ ਸਮਝ ਹੀ ਨਹੀਂ ਆਂਦਾ ਹੈਗਾ ਕੀ ਹੈ।
ਹਾਂਜੀ,
ਹੋਰ ਸੁਣਾਓ?
ਬਸ ਫ੍ਰੀ ਸੀ ਹੁਣ ਬਸ ਸ਼ਾਮ ਦਾ ਸੋਚਦੇ ਹਾਂ ਕੀ ਬਣਾਈਏ।
ਅੱਛੇ ਜੀ। ਬੇਟੀ ਫੇਰ ਕੱਲੇ ਕੁੜਤੇ ਮਤਲਬ ਜੀਂਸ ਨਾਲ ਲੈ ਕੇ ਆਏ ਹੋਣੇ ਆ।
ਹਾਂਜੀ।
ਜੀ।
ਹੋਰ ਸੁਣਾਓ ਹੋਰ ਕਿਧਰ ਕਿੱਧਰ ਗਏ।
ਉਹ ਬਸ ਇੱਕ ਦੋ ਜਗ੍ਹਾ ਗਏ ਸੀਗੇ ਉਹੀ ਸ਼ ਕੁੜਤੀ ਵਗੈਰਾ ਮੈਂ ਦੇਖ ਕਿਉਂਕਿ ਅੱਜ ਮਤਲਬ ਔਲਮੋਸਟ ਨਾ ਮਾਰਕੀਟ ਬੰਦ ਸੀਗੀ।
ਕੁਛ ਕੁਛ ਸ਼ੋਪਸ ਖੁੱਲ੍ਹੀਆਂ ਸੀਗੀਆਂ ਪਰ ਉੱਥੋਂ ਕੁਛ ਪਸੰਦ ਨਹੀਂ ਆਇਆ।
ਅੱਛਾ ਸਾਡੇ ਵੀ ਲੱਗਦਾ ਬਾਜ਼ਾਰ ਇਸ ਟਾਈਮ ਸੇਲ ਬਾਜ਼ਾਰ ਹੁੰਦੀ ਸਾਡੀ।
ਕੱਲ ਨੂੰ ਜਾਊਗੀ। ਕੀ ਨਹੀਂ ਤੇ
ਹਾਂ ਇੱਧਰ ਸਾਡੇ ਸੰਡੇ ਨੂੰ ਨਾ ਸੇਲ ਬਾਜ਼ਾਰ ਲੱਗਦਾ ਹਰ ਚੀਜ਼ ਉਹਦਾ ਵਿੱਚ 'ਚ ਥੋੜ੍ਹਾ ਔਫਰ ਹੁੰਦਾ ਜਿਹੜੀ ਮਹਿੰਗੀ ਉਹ ਪੰਜ ਸੌ ਦੀ ਚੀਜ਼ ਮਿਲ ਜਾਂਦੀ। ਬੜੇ ਆਰਾਮ ਨਾਲ ਹਾਂ ਚੱਪਲਾਂ ਲਵੋ ਕਾਟਨ ਦੇ ਦੁਪੱਟੇ। ਏਹ ਲਵੋ ਆਪਣੇ ਕੋਟ ਸੈਟ ਲਵੋ।
ਕੋਟ ਸੈਟ ਹਾਂਜੀ ਓਹੀ ਨਾ ਮੈਂ ਦੇਖੀ ਸੀ ਸਾਡੇ ਵੀ ਇੱਥੇ ਕਾਫੀ ਲੈ ਔਫਰ 'ਚੱਲ ਰਹੇ ਸੀਗੇ ਪਰ ਅੱਜ ਸ਼ੋਪਸ ਕਾਫੀ ਬੰਦ ਸੀਗੇ ਨਾ।
ਸ਼ੋਪ ਬੰਦ ਹੁੰਦੀ ਸੇਲ ਜ਼ਿਆਦਾ ਹੁੰਦੀ।
ਜੀ ਜੀ।
ਬਸ ਓ ਗਏ ਨਹੀਂ ਗਰਮੀ ਕਾਰਨ ਪਿਛਲੇ ਸੰਡੇ ਨੂੰ ਵੀ ਜਾਣਾ ਸੀ। ਤੇ ਗਰਮੀ ਦੇ ਕਾਰਨ ਗਏ ਨੀ ਇਸ ਵਾਰ ਵੀ ਠੰਡਕ ਬਹੁਤ ਥੱਕ ਕੇ ਆ ਗਏ ਉੱਧਰ ਗਏ ਦੇ ਸੀ। ਨਹਿਰ ਵਾਲੇ ਪਾਸੇ ਉੱਧਰੋਂ ਆਏ ਤੇ ਥੱਕ ਗਏ ਫੇਰ ਏਸੀ ਲਾ ਕੇ ਸੋ ਗਏ ਥੋੜ੍ਹੀ ਦੇਰ।
ਜੀ ਜੀ।
ਹਾਂ ਬਸ ਹੁਣ ਉੱਠੇ ਤਾਂ ਚਾਹ ਪਾਣੀ
ਆਪਾਂ ਬਾਅਦ ਵਿੱਚ ਕਰੀਏ ਕੋਲ ਮੈਂ ਕਰਦੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ।